ਹੈਲੋ ਓ ਹਾਂਜੀ ਈ ਸਸਰੀ ਕਾਲ ਵੀਰੇ ਏ
ਸਸ਼ਰੀ ਕਾਲ ਹੋਰ ਕੀ ਹਾਲ ਆ
ਹਾਂਜੀ ਈ ਵਧੀਆ ਕੀ ਕਰ ਰੇ ਤੁਸੀਂ ਕੁਛ ਨੀ ਬਸ ਐ ਫਿਰ ਬਾਲ ਆ ਬੱਚਿਆਂ ਬੱਚਿਆਂ ਦੇ ਨਾਲ ਬੈਠੀ ਆ
ਅੱਛਾਥ ਆ ਅਸੀਂ ਵੀ ਬੈਠੇ ਆ ਗਰਮੀ ਬਹੁਤ ਜਾਦੀ ਐ
ਹਾਂਜੀ, ਗ਼ਰਮੀ ਤੇ ਬੋਤ ਆ। ਇਥੇ ਬਾਰਿਸ਼ ਹੋ ਰਹੀ ਸੀ, ਹੁਣ ਬੰਦ ਹੋਗੀ।
ਅੱਛਾ, ਹੋਈ ਤਾਡੇ?
ਹਾਂਜੀ, ਹੋਈ ਨਾ। ਮਾੜੀ ਮੋਟੀ ਹੋਈ, ਜ਼ਿਆਦੀ ਨੀ ਹੋਈ। ਥੋੜੀ ਬਹੁਤ ਹੋ ਕੇ ਬੰਦ
ਸਾਡੇ ਤੇ ਅਹੀ ਤੇ ਆਪ ਤਰਸਨ ਡਏ, ਕਿ ਬਾਰਿਸ਼ ਹੋ ਜੇ ਥੋੜ੍ਹੀ ਜੀ ਤੇ ਚਲੋ, ਥੋੜਾ ਠੰਡਾ ਹੋਵੇ ਮੌਸਮ, ਬਹੁਤ ਬੁਰਾ ਹਾਲ ਹੋਇਆ ਪਿਆ।
ਜੇ ਉਹ ਡਾਕਟਰ ਨੂੰ
ਮੇਰੀ ਭਾਬੀ ਹੈਨੀ ਸੀ ਤੇ ਉਹ ਭਰਾ ਨੂੰ ਹੁਣ, ਰੋਟੀ-ਰਾਟੀ ਬਣਾ ਕੇ ਭੇਜੀ ਆ। ਤੇ ਹੁਣ ਆਪਣੀ ਬਣਾਉਂਗੀ, ਠਹਿਰ ਕੇ। ਅੱਠ ਵਜੇ।
ਬਣੀ ਨੀ ਤੁਹਾਡੀ ਰੋਟੀ?
ਹੈਂ।
ਤੁਹਾਡੀ ਰੋਟੀ ਬਣਗੀ?
ਨਹੀਂ ਉਹ ਭਰਾ ਨੂੰ ਬਣਾ ਕੇ ਭੇਜੀ ਆ ਤੇ ਹੁਣ ਆਪਣੀ ਬਣਾਵਾਂਗੇ, ਠਹਿਰ ਕੇ।
ਅੱਛਾ, ਹਾਂਜੀ-ਹਾਂਜੀ।
ਮੇਰੀ ਭਰਜਾਈ ਗਈ ਹੋਈ ਨਾ, ਪੇਕੇ।
ਅ-ਅੱਛਾ, ਹਾਂਜੀ।
ਅੱਛਾ, ਉਹ ਹਾਂ, ਉਹੀ ਭਰਾ ਕੱਲਾ ਹੀ ਤੇ ਮੈਂ ਚੱਲ ਰੋਟੀ ਬਣਾ ਕੇ ਭੇਜ ਦਿੰਨੇ ਆ।
ਆਉਂਦੀ ਨੀ ਪ‌ਈ।
ਕਿੱਥੇ ਬਣਾਉਗਾ ਕੱਲਾ ਵਿਚਾਰਾ।
ਹਾਂਜੀ।
ਹੋਰ ਕੀ ਕਰਦੇ ਸੀ?
ਕੁਛ ਨੀ ਬਸ ਚਾਹ-ਚੂ ਪੀਕੇ ਬੈਠੇ ਸੀ। ਬੱਚੇ ਨੂੰ ਟਿਊਸ਼ਨ ਗਏ ਸੀ ਲੈ ਕੇ ਆਏ ਬੱਚਿਆਂ ਨੂੰ ਟਿਊਸ਼ਨ ਤੋਂ। ਤੇ ਖੇਡ ਰਹੇ ਬਾਹਰ। ਅੱਛਾ, ਹੁਣ ਮੋਮੋਜ਼ ਦੇਖ ਲਿਆ, ਆ ਕੇ ਪਨੀਰ ਮੋਮੋਜ਼ ਬਣਾ ਕੇ ਖਿਲਾ। ਮੈਂ ਕਿਹਾ ਕੱਲ ਬਣਾਉਂਗੀ। ਹਾਂਜੀ। ਤੂਹੀ ਦਾ ਹਾਂਜੀ ਕੁਜ ਹਾਂਜੀ ਸਟਾਟ ਹੋਇਆ ਨਾ ਸੂਜੀ ਦਾ। ਮੈਦਾ ਤੇ ਕਹਿੰਦੇ ਨਹੀਂ ਖਾਣਾ ਚਾਹੀਦਾ ਤੇ ਸੂਜੀ ਦਾ ਬਣ ਇਸਟਾਟ ਹੋਇਆ, ਬਣਾਇਆ ਉਹਨਾਂ ਨੇ।
ਅੱਛਾ, ਸੂਜੀ ਤੇ ਬਣ ਜਾਂਦੇ?
ਹਾਂ, ਜਾਂ ਕੁੜੀ ਨੂੰ ਤੂੰ ਲੈਕੇ ਆਏਗਾ ਕੇ ਨਹੀਂ ਓਦੇ 'ਚ ਉਹਦੇ ਬਾਅਦ ਉਹਨੂੰ ਨੂਣ ਤੇ ਥੋੜਾ ਜਿਹਾ ਓਇਲ ਪਾ ਕੀ ਚੰਗੀ ਤਰ੍ਹਾਂ ਨਾ ਮਤਲਬ ਆਟਾ ਵੈਰਾ ਗੁੰਨ ਕੇ ਅੱਧਾ ਘੰਟਾ ਛੱਡਣਾ ਐਂ।
ਹਾਂ।
ਉਹਦੇ ਬਾਅਦ ਬਹੀ ਤਾਡਾ ਪਿਆਜ ਅ ਧਨੀਆ ਮਿਰਚੀ, ਪਨੀਰ ਸਬ ਮਿਕਸ ਕਰਕੇ, ਲੂਨ-ਮਿਰਚੀ ਸਬ ਮਿਕਸ ਕਰਕੇ ਪਨੀਰ 'ਚ ਤੇ ਜਿਦਾਂ ਈ ਪੂੜੀ ਛੋਟਾ ਜਿਹਾ ਵੇੇਲ ਕੇ, ਸਟਫਿੰਗ ਕਰਕੇ, ਸਟੀਮ ਕਰਨਾ ਆ।
ਅੱਛਾ।
ਵੈਸੇ ਮੋਮੋਸ ਤਾਂ ਬਣਾ ਈ ਲੈਨੇਂ ਅਸੀਂ। ਫ ਅਸੀਂ ਵੈਜ ਵਾਲਾ ਬਣਾਉਨੇ ਆ ਤੇ ਪਨੀਰ ਵਾਲਾ ਬਣਾਇਆ ਨੀ ਕਦੀ।
ਅੱਛਾ-ਅੱਛਾ। ਉਹ ਸੇਮ ਈ ਹੋਣਾ, ਜਿੱਥੇ ਉਹ ਵੈਜ ਪੱਤਾ-ਗੋਭੀ ਪੈਂਦੀ, ਉਹਦੀ ਜਗ੍ਹਾ 'ਚ ਪਨੀਰ ਪਾ ਦੋ।
ਹੁਣ ਫਟਾਫਟ ਬਣਾਲੋ। ਹੋਰ ਇਥੇ ਤੁਹਾਡਾ ਕੀ ਕਰਦੇ ਆ ਹਾਂਜੀ। ਬਸ ਇਸ ਕਰਕੇ ਢੇਰੀ ਹੋ ਜਾਣਾ।
ਗਰਮੀ 'ਚ ਜੀਅ ਨੀ ਕਰਦਾ, ਬਣਾਉਣ ਨੂੰ ਜ਼ਿਆਦਾ ਕੁਛ।
ਮੈਂ ਕਿਹਾ ਕੋਈ ਨੀ ਬਾਹਰ ਚਲਦੇ ਆ, ਬਾਹਰ ਖਿਲਾਦਾਗੇ। ਨਹੀਂ ਘਾਰ ਬਹਿ ਕੇ ਖਾਣਾ ਕਹਿੰਦਾ।
ਨਹੀਂ ਪਰ ਉਹ ਸਹੀ ਆ, ਘਰ ਦਾ ਖਾਣਾ-ਖਾਣਾ ਚਾਹੀਦਾ।
ਹਾਂਜੀ।
ਖ਼ਾਸ ਕਰ ਬੱਚਿਆਂ ਨੂੰ ਘਰ ਦਾ ਈ ਦੇਣਾ ਚਾਹੀਦਾ। ਬਾਹਰ ਦੇ ਖਾ-ਖਾ ਕੇ ਦੇ ਕਿਲਿਆ ਕਿਸ ਤਰ੍ਹਾਂ ਬਿਮਾਰ ਪੈਂਦੇ ਆ ਫੇਰ।
ਹਨਾ।
ਹੋਰ ਘੁੰਮਣ ਮਣ ਨੀ ਜਾਣਾ।
ਪਲੈਨਿੰਗ ਕਰ ਰੀ ਫੇਰ ਓਥੇ ਗਰਮੀ ਵੀ ਬਹੁਤ ਐ ਨਾ, ਥੋੜੇ ਜਿਹੇ ਮੌਸਮ ਚੇਂਜ ਹੋ ਜਾਣਦੋ ਫਿਰ ਚੱਲਦੇ ਐਂ।
ਅੱਛਾ, ਜਾਂਦੇ ਗਾਰਡਨ।
ਕਹਿੰਦੇ ਗਾਰਡਨ ਜਾਂਨੇ ਹੁਣ।
ਅੱਛਾ ਰੋਜ ਜਾਂਦੇ।
ਗਰਮੀਂ ਰੈਦੀ ਬੋਤ। ਤੇ ਹਾਂਜੀ ਜਾਂਦੇ ਮੈਂ ਪੰਜ ਦਸ ਮਿੰਟ ਬਹਿ ਕੇ, ਫੇਰ ਦੇਖ ਲੋ ਟਾਈਮ ਆਈਸਕ੍ਰੀਮ ਖਵਾ ਦੋ ਕਦੇ ਕੁਛ ਖਵਾ ਦੋ ਫੇ
ਹਾਂ ਉਹ ਤਾਂ ਹੈ, ਬੱਚਿਆਂ ਨੂੰ ਤਾਂ ਵੋਈ ਐ। ਖਾਣਾ ਪੀਣ ਨੂੰ ਚਾਹੀਦਾ ਖਾਲੀ, ਇਹਨਾਂ ਨੂੰ ਠੀਕ -ਕ ਨਾ ਗਰਮੀ- ਗੁਰਮੀ ਨਾਲ ਕੋਈ ਮਤਲਬ ਨੀ। ਜਾਣਾ ਤੇ ਜਾਣਾ ਈ ਆ ਘੁੰਮਣ। ਹਾਂ।
ਹੋਰ ਰੋਟੀ ਬਣਾ ਲੀ।
ਇਨਵਾਈਟ ਵੀ ਆ ਨਾ ਉੱਧਰ ਜਾਣਾ ਵਾ ਪਾਲਕੀ ਤੇ। ਮਤਲਬ ਓਪਨਿੰਗ ਆ, ਹਾਂਜੀ ਉਧਰ ਪਲੈਨਸ ਬਣਗੇ ਫ਼ਿਰ ਉੱਥੇ ਤਾਂ ਜਾਂਵਾਂਗੇ।
ਹਾਂ, ਸਾਰੇ ਜਾਣਾ।
ਹਾਂਜੀ ਸਾਰੇ ਨੇਂ।
ਸਾਰਿਆਂ ਨੇ ਜਾਣਾ ਮੈਂ ਖਿਆ।
ਹਾਂਜੀ- ਹਾਂਜੀ ਸਾਰਿਆਂ ਨੇ ਜਾਣਾਂ।
ਅੱਛਾ, ਫੇਰ ਤਾਂ ਠੀਕ ਐ ਰੋਟੀ ਫੇਰ ਬਣਾਉਣ ਦੀ ਲੋੜ ਨੀ ਤਾਂ ਪਾਰਟੀ ਖਾਣੀ ਅੱਜ
ਇਹ ਕੰਮ ਤੇ ਗਏ ਸੀ ਨਾ ਤੇ ਜੇ ਲੇਟ ਹੋ ਗਏ ਤੇ ਵੇਖਦੇ ਆ, ਜੇ ਟਾਇਮ ਨਾ ਆਗੇ ਤੇ ਫੇਰ ਚੱਲਾਂਗੇ।
ਅੱਛਾ, ਕੰਮ ਚੱਲਣ ਡਿਆ।
ਹਾਜੀ ਕੰਮ ਦੀ ਗੱਲ ਆਈ- ਆਈ ਹੋਈ ਸੀ ਕੋਈ ਗੱਲ
ਹੂੰ। ਅੱਛਾ, ਚਲੋ ਚੰਗਾ ਬਾਬਾ ਮਿਲਦਾ ਈ ਰਵੇ ਤੇ ਚੰਗਾ ਏ।
ਰਵੇ ਤੇ ਠੀਕ ਆ। ਖਰਚਾ ਤੇ ਫੇਰ ਬੰਦਾ ਉਹੀ- ਉਹੀ ਚਲਦਾ ਰਹਿੰਦਾ, ਦੁੱਧ ਵੀ ਲਿਆਓ ਸਬਜੀਆਂ ਸਭ ਕੁੱਝ ਓਦਾ ਈ
ਹਾਂ ਉਹ ਤੇ ਰੋਜ਼ ਦਾ ਰੋਜ਼ ਪਤਾ ਈ ਆ, ਬਥੇਰਾ ਖਰਚਾ ਹੋ ਜਾਂਦਾ ਏ। ਖ਼ਾਸ ਕਰ ਬੱਚਿਆਂ ਨਾ ਜ਼ਿਆਦਾ, ਹਾਂ ਬੱਚਿਆਂ ਨੂੰ ਤੇ ਫੇਰ ਆਹ ਚਾਹੀਦਾ ਉਹ ਚਾਹੀਦਾ।
ਕਰ ਪਾਉਂਦੇ ਬੱਚਿਆਂ ਦੀ ਤੇ ਗੱਲ ਈ ਅੱਡ ਆ।
ਹਾਂ, ਸਹੀ ਗੱਲ ਆ।
ਹਾਂਜੀ।
ਕੱਪੜੇ ਧੋਲੇ ਹੀ। ਕੱਪੜੇ ਧੋਲੇ ਸੀ, ਅੱਛਾ ਸਾਰੇ ਧੋਲੇ। ਮੈਂ ਆਪ ਰੋਜ਼ ਦੇ ਰੋਜ਼ ਈ ਹੁਣ ਧੋ ਲੇਨੀ ਆ ਗਰਮੀ
ਹਾਂਜੀ, ਮੈਂ ਵੀ ਤੋ ਲੈਂਦੀ ਆ ਲ਼ੇਕਿਨ ਕਦੀ- ਕਦੀਂ ਤੇ ਲਾਉਣੀ ਹੀ ਰੁਕਜੇ ਦੋ ਦਿਨ ਠਹਿਰ ਕੇ ਫੇਰ ਲਾਂਉਗੀ ਚੰਗੀ ਤਰ੍ਹਾਂ।
ਹਾਂ ਉਹ ਤੇ ਹੈ ਹੀ ਆ ਨਾਲੇ ਛੋਟੇ- ਛੋਟੇ ਜ਼ਿਆਦਾ ਹੋ ਜਾਂਦੇ ਨਾ ਬੇ-
ਛੋਟੇ- ਛੋਟੇ ਇੱਕ ਦਿਨ ਦੋ- ਦੋ ਤਿੰਨ- ਤਿੰਨ ਕੱਪੜੇ ਚੇਂਜ ਕਰਦੇ ਤੇ ਫੇਰ ਹੋ ਹੀ ਜਾਂਦੇ ਆ। ਹਾਂ ਫੇਰ ਜੀ ਨੀ ਕਰਦਾ ਹਾਂ ਸ ਹਾਂ ਤੂੰ ਇਹਨ ਪੈਂਟ ਵੈਂਟ ਗੰਦੇ ਕਰਦੇ ਬੱਚੇ ਲੈ ਤ ਵੀ ਲੈ ਦੋ। ਪੜ ਕੇ ਦੋ ਜੇਹੜੀ ਜਾਓਦਾ ਜੋਹੜੀ ਜੋਬ ਲਗੇ ਨਾ ਮੈਂ ਨੀ ਕਰਨਾ।
ਹਾਂ ਨਿੱਕੇ- ਨਿੱਕੇ ਰਗੜੇ ਵੀ ਨੀ ਨਾ ਜਾਂਦੇ ਫੇਰ ਚੋ ਵੱਡੇ ਕੱਪੜ- ਕੱਪੜਾ ਹੋਵੇ ਤਾਂ ਰਗੜਿਆ ਵੀ ਜਾਵੇ ਛੋਟੇ- ਛੋਟੇ ਨੂੰ ਤੇ ਓਨਾ ਕੁ ਕੱਪੜਾ ਚ ਓਨਾ ਕੁ ਬੁਰਸ਼। ਰਗੜਨ ਚ ਵੀ ਹੁੰਦਾ ਦਿੱਕਤ ਹੋ ਜਾਂਦੀ ਐ। ਉਦੋ ਚੰਗਾ ਮਸ਼ੀਨ ਚ ਪਾਓ ਇੱਕੋ ਵਾਰੀ ਤੇ ਧੋਲੋ। ਚਮੇਲਾ ਖਤਮ। ਮੈਂ ਵੀ ਧੋਣ ਲੱਗੀ ਸੀ ਤੇ ਫਰ ਥੋੜੇ ਧੋਤੇ ਹੁਣ ਚਾਦਰਾਂ ਸੀ ਤੇ ਫੇਰ ਮੈਂ ਕਿਹਾ ਰੰਗ ਬੜਾ ਉੱਡਦਾ ਨਾ। ਧੁੱਪ ਹੀ ਨੀ ਕੜੀ ਆ, ਤੇ ਰੰਗ ਹੀ ਉੱਡ ਜਾਂਦਾ ਫੇਰ ਮੈਂ ਹੁਣ ਕੱਲ ਧੋਂਗੀ।
ਅੱਧ ਮੈ ਕਹਿਣਾ ਵੀ ਟੈਂਸ਼ਨ ਨਹੀਂ ਲੈਣੀ ਦੋ- ਤਿੰਨ ਸੂਟ। ਪਾਈ ਸੀ ਤੈਨੂੰ ਕੁੱਪ ਤੇ ਦੋਂ ਹੋ ਗਿਆ ਮੈਂ ਤੇ ਪੁੱਠੇ ਕਰਕੇ ਪਾਈ ਸੀ। ਬਾਕੀ ਬਾਕੀ ਕ ਸਥਾਰਈ ਪਣ ਲਾਈਕ ਨ ਚ ਪਰਾ ਸ ਢ
ਹਾਂ ਉਹੀ ਤੇ ਮੈ ਵੀ ਨਾਈਟੀਆਂ ਨਵੀਆਂ ਲਿਆਂਦੀਆਂ ਤੇ, ਪਹਿਲੋ- ਤੇ ਪਿਓਈਆਂ ਪਾਣੀ ਚ ਤਾਂ ਰੰਗ ਦੁਨੀਆਂ ਭਰ ਦਾ ਰੰਗ ਲੱਥਿਆ, ਉਹ ਬਚਿਆ ਕੁਛਿਆ ਧੁੱਪੇ ਸੁਖ- ਣੇ ਪਾਤੀ ਉਹ ਰੰਗ ਹੀ ਉੱਡ ਗਿਆ ਸਾਰਾ ਓਦਾ। ਹਾਂ ਉਹੀ ਗ਼ਲਤੀ ਕੀਤੀ ਪਾਉਣਾ ਸੋਚਿਆ ਸੀ ਫੇਰ ਮੈਂ ਚੱਲ- ਕੋਈ ਨੀ ਰੰਗ ਹੀ ਫਿੱਕਾ ਹੋਊਗਾ ਨਾ ਹੋਰ ਕੀ ਹੋਊਗਾ। ਘਰੇ ਤੇ ਪਾਉਣੀਆਂ ਏ, ਪਰ ਚੰਗਾ ਇਕਦਮ ਕੱਪੜਾ। ਵਧੀਆ ਨਿਕਲਿਆ ਬਹੋਤ। ਪਤਲਾ ਮਤਲਬ ਇੱਕਦਮ ਪਿਓਰ ਕੋਟਨ ਨਹੀਂ ਹੁੰਦਾ ਪਤਲਾ ਕੱਪੜਾ।
ਹ
ਪਰ ਓਦਾ ਵਾ ਤੇ ਮਤਲਬ ਪਾਓ ਤੇ ਗਰਮੀ ਨੀ ਲੱਗਣ ਡਈ ਸੂਟਾਂ ਨਾਲੋਂ ਤੇ ਬਾਬਾ ਠੀਕ ਹੈ।
ਹਾਂਜੀ ਸਹੀ ਗੱਲ ਆ ਗਰਮੀ ਚ ਤਾਂ ਕੋਟਨ ਕੋ
ਕੋਟਨ ਕੱਪੜਾ ਹੀ ਠੀਕ ਹੈ ਸਿਲਕ ਸੁਲਕ ਤੇ ਪਾਇਆ ਨੀ ਜਾਂਦਾ ਗਰਮੀ ਚ ਇਕ ਤਾ।
ਨਹੀਂ ਦੋ- ਤਿੰਨ ਸੂਟ ਹੈਗੇ ਤ ਮੈਂ ਉਹਨੂੰ ਰਿਪੀਟ ਕਰ-ਕਰ ਕੇ ਪਾਏ ਜਾਣੀ ਮੈਂ ਵੀ ਨਹੀਂ ਪਾਉਂ ਡੀ।
ਹਾਂ ਮੇਰੀਆਂ ਤਿੰਨ ਹੈਗੀ- ਆ ਇੱਕ ਜਿਹੜੀ ਸਗੋਂ ਪਹਿਲੋਂ ਵਾਲੀ ਨਾ ਉਹ ਮੋਟੀ ਜ਼ਿਆਦਾ ਵਾ, ਤੇ ਆਹ ਜਿਹੜੀਆਂ ਮੈਂ ਲੈ- ਕੇ ਆਈਆਂ ਹੁਣ ਉੱਥੋਂ ਤੇ ਬਹੋਤ ਪਤਲੀਆਂ ਇਹ ਚ ਚੰਗਾ ਸਗੋਂ ਗਰਮੀ ਪਾਉਣ ਵਾਲਾ ਹੀ ਆ ਕੱਪੜਾ। ਪਣਾ ਪੂਰਾ। ਤੂੰ ਵੀ ਜਾ ਕੇ ਲੈਈ ਉੱਥੋਂ ਹੀ, ਵਧੀਆ ਡੇਢ- ਡੇਢ ਸੌ ਦੀਆਂ ਮਿਲ ਗਈਆਂ। ਚੱਲ ਜਿਓ ਦੋਵੇਂ। ਅੰ ਦਰਾਣੀ ਜੇਠਾਣੀ ਕਿਹੇ ਦਿਨ, ਹਾਂ।
ਗੱਡੀ ਨੂੰ ਚੱਲ ਜਾਂਗੇ ਤੇ ਮੈਂ ਕਿਹਾ ਦੀ ਸੀਂ ਗੱਡੀ ਕਰ ਲਾਂਗੇ।
ਹਾਂ। ਹਾਂ ਬੜਾ ਵਿਚਾਰ ਇੱਕਦਮ ਬੱਚਿਆਂ ਵਾਸਤੇ ਵੀ ਆ ਮਨਿਆਰੀ ਦਾ ਸਮਾਨ ਤੇ ਲੋਅਰ- ਟੀ ਸ਼ਰਟਾਂ ਵੀ। ਤੇ ਆ ਨਾਈਟੀਆਂ, ਪੇਟੀਕੋਟ, ਬਲਾਉਜ ਜੋ- ਸਭ ਮਿਲ ਜਾਂਦੇ। ਆਹੀਂ ਪਹਿਲੀ ਵਾਰ ਵੇਖਿਆ, ਬਾਜ਼ਾਰ ਓ ਵੀ।
ਅਸੀ ਜਾਂਦੇ ਨੇ ਕਿ- ਕਹਿੰ ਕੀ ਇੱਥੇ ਕੋਈ ਲੈਣ ਦੀ ਸਮਾਨ ਆ ਲੋਕੀ ਜਾਓ ਪ ਅਸੀਂ ਜਾਵਾਂਗੇ ਹਾਂ।
ਹਾਂ ਇਹ ਵੀ ਤਾਂ ਇਸ ਤਰਾਂ ਹੀ ਨਹੀਂ ਲੈਣ ਦੇਣ ਡਿਆ ਹੀ ਨਾ। ਤੇ ਫੇਰ ਉਹੀ ਆ ਕਿ ਬੰਦੇ ਨੀ ਅੱਗੇ- ਅੱਗੇ ਭੱਜ ਜਾਂਦੇ।
ਹਾਂਜੀ ਕੀ ਗੱਲ ਐ
ਹੋਣ ਨਈ ਯਾਰਾ ਕੁਛ
ਅੱਸੀ ਵੀ ਜਾਂਦੇ, ਆਰਾਮ ਨਾਲ ਫਿਰ ਘੁੰਮ ਫਿਰ ਕੇ, ਖਾ ਪੀ ਕੇ ਆਰਾਮ ਨਾਲ ਘਾਰ ਆਉਂਦੇ ਆਂ
ਹਾਂ ਕਿੰਨੇ ਚੰਗੇ ਸਟੋਲ ਵੀ ਲੱਗੇ ਹੋਏ ਸੀ ਖਾਣ ਪੀਣ ਦੇ ਵੀ ਚਪਾਟੀ ਟਾਈਕ ਦਾ ਪੂਰਾ ਸਟਾਲ, ਜੋ ਮਰਜ਼ੀ ਖਾਓ ਔ ਹੀ ਤੇ ਅੱਗੇ ਤੇ ਅਸੀਂ ਗਏ ਤੇ ਪੁੱਛਣ ਡਏ ਸਾਨੂੰ, ਕੀ ਖਾ ਕੇ ਆਯੇ ਮੈਂ ਕਿਹਾ ਕੁਛ ਵੀ ਨੀ
ਹਜੀ
ਹਾਂ
ਸਹੀ ਗੱਲ
ਹੈਲੋ
ਹਾਂਜੀ ਹੈਲੋ
ਹਾਂਜੀ
ਹੀ
ਚਲੋ ਠੀਕ ਹੈ ਫੇਰ ਕਰਾਂਗੀ ਮੈਂ
ਹਮ
ਰੱਖਦੀ ਹਾਂ ਠੀਕ ਹੈ
ਹਾਂਜੀ ਹਾਂਜੀ
ਹੈਲੋ
ਹੈਲੋ ਹਾਂਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ।
ਹੈਲੋ? ਹੈਲੋ?
ਹੈਲੋ?
ਹਾਂ।
ਹਾਂਜੀ।
ਅਜੇ ਗੱਲ ਨਹੀਂ ਹੋਈ ਆ। ਹਾਂ ਉਹੀ ਨਾ।
ਹਾਂ।
ਹੋਰ ਕੀ ਕਰਦੇ?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
ਬੱਚੇ ਕਿਥੇ ਗਏ ਬੱਚੇ ਨੀ ਤੇ, ਆਵਾਜ਼ ਨੀ ਆਉਣ ਦੀ ਬੱਚਿਆਂ ਦੀ।
ਪਰ ਕਿਦੇ ਘਰ ਦੇ ਲਾਗੇ।
ਅੱਛਾ ਲਾਗੇ ਹੀ ਗਏ ਆ।
ਹਾਂਜੀ।
ਖੇਡਣ ਦੇ ਹੋਣੇ ਬਾਹਰ।
ਹਾਂਜੀ ਬੱਚੇ ਨੇ ਸਾਰੇ ਖੇਡਣ ਦੇ ਨੇ।
ਹੂ ਹਾਂ ਏ ਤਾਂ ਤੁ ਹਾਂ ਠੀਕ ਠਾਕ ਸਭ, ਮੰਮੀ ਮੇਰੀ ਆਈ ਹੋਈ ਆ ਉਹਦੀ ਤਬੀਅਤ ਠੀਕ ਨੀ ਸੀ, ਦਵਾਈ ਲਿਆ ਕੇ ਦਿੱਤੀ ਫੇਰ। ਅੱਜ ਤੇ ਠੀਕ ਐ, ਹਾਂ ਫਿਰ ਕੀ ਖਿਚੜੀ ਬਣਾਈ ਸੀ ਦੁਪਹਿਰੇ, ਮੈਂ ਕਿਹਾ ਹਲਕਾ ਖਾਣਾ ਖਾਓ। ਅਸੀਂ ਵੀ ਉਹੀ ਖਾਧੀ।
ਕੀ ਗੱਲ ਐ
ਹਾਂ। ਰਾਤ ਦੇਖਦੀ ਆਂ ਰਾਤ, ਜੇ ਰੋਟੀ ਖਾ ਲੈਣਗੇ ਠੀਕ ਆ। ਨਹੀਂ ਤੇ ਫਿਰ ਖਿਚੜੀ ਹੈਗੀ ਆ, ਉਹੀ ਦੇਵਾਂਗੇ। ਅੰਕਲ ਵੀ ਤੇਰੇ ਬੋਲਿਆ ਦਹੀਂ ਲੈ ਕੇ ਆ, ਤੇ ਉਹਨੇ ਦੁਕਾਨ ਵਾਲੇ ਨੇ ਫਿਰ ਦੁੱਧੀ ਦੇ ਦਿੱਤੀ। ਦਾਤਰੋ ਕਾਜ। ਕਹਿੰਦੇ ਰੋਟੀ ਖਾਣ ਲੱਗੇ ਕਹਿੰਦੇ ਦਹੀਂ ਨੀ ਦੇਣਾ, ਤੇ ਮੈਂ ਕਿਹਾ ਲੈਕੇ ਆਓ, ਨਹੀਂ ਹੈ ਜਦੋਂ ਪੈਕੇਟ ਖੋਲਿਆ ਉਹਦੇ ਵਿੱਚ ਦੁੱਧ ਨਿਕਲ ਗਿਆ। ਮੈਂ ਕਿਹਾ ਲੈ ਤੁਸੀ ਦਹੀਂ ਲੈਣ ਗਏ ਤੇ ਦੁੱਧ ਲੈ ਕੇ ਆ ਗਏ।
ਅੱਛਾ।
ਹਾਂ ਤੇ ਫੇਰ ਓਦਾਂ ਹੀ ਮੈਂ ਦੇਖਦੀ ਰਾਤ ਨੂੰ ਜਮਾ ਦਊਗੀ,। ਉਸੇ ਦੁੱਧ ਤੇ ਦਹੀਂ ਬਣ ਜੂਗਾ।
ਹਮ।
ਹਾਂ। ਇੱਕ ਮਿੰਟ
ਕੀ ਘੰਟੇ ਚ ਕਰਦੀ ਤੁਹਾਨੂੰ ਫੋਨ, ਹਾਂਜੀ ਚੰਗਾ ਹਾਂਜੀ -ਹਾਂਜੀ -ਹਾਂਜੀ।
ਹਮ।